ਹਾਂਜੀ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹੈਲੋ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਕਿਵੇਂ ਹੋ।
ਬਸ ਵਧੀਆ ਤੁਸੀ ਸੁਣਾਓ।
ਬਸ ਵਧੀਆ ਕੀ ਕਰਦੇ।
ਕੁਛ ਨੀ ਬਸ ਬੱਚਿਆਂ ਨੂੰ ਸਵਾਇਆ ਫੋਨ ਫੜਿਆ ਸੀ ਦੋ ਮਿੰਟ ਇ ਤਾਂ ਓਪਨ ਕਰਕੇ ਬੈਠੇ
ਆ
ਅੱਜ ਵੀ ਕਿ ਦੇਖੀਏ।
ਆਜ ਕਲ ਕੀ ਉਹਦੇ ਚ ਕੀ ਹੈਗਾਈ ਭੀ ਕੁਛ ਨਾ ਇੰਸਟਾ ਇੰਸਟਾ ਤੇ ਕੁਛ ਹੈਗਾ ਹੀ ਨੀ ਐਵੇਂ ਦਾ
ਨਾ, ਨਾ
ਪਹਿਲੇ ਵਾਲੋਂ ਨੀ ਆ ਪਹਿਲੇ ਵਾਲੋਂ ਚੀਜ਼ਾਂ ਨੀ ਕੁ ਕੁਛ ਵੀਡੀਓ ਚਾਹਦੇ ਨੇ
ਕਦੀ ਕੋਈ ਚੰਗੀ ਵੀਡੀਓ ਆਉਂਦੀ ਆ।
ਸ਼ਾਮੀ ਹੁਣ ਥੋੜੀ ਦੇਰ ਪਹਿਲੇ ਫਿਰ ਮੈਂ ਵੀ ਉਹ ਦੇਖਿਆ ਉਹਦੇ ਚ ਨਾ ਕੋਈ ਨੀਦਾਂ ਨਾ ਇੱਕ ਜਿਹੜੀ ਨਹੀਂ ਦੇਖਣ ਵਾਲੀ ਵੀਡੀਓ ਹੁੰਦੀ ਹੈ। ਉਹ ਵੀਡੀਓ ਉਹਦੇ ਚ ਸ਼ੋ ਹੋ ਜਾਂਦੀ ਹੈ ਪਤਾ ਨੀ ਐਟੋਮੈਟਿਕ ਕਿਵੇਂ ਹੀ ਚੱਲ ਜਾਂਦਾ।
ੳਈਉ ਈ
ਉਹੀ ਨਾ ਅੱਜਕੱਲ੍ਹ ਇਹ ਵਲਾ ਨਾ ਸੋਸ਼ਲ ਮੀਡੀਆ ਵੀ ਦੇਖਣਾ ਬੜਾ ਤਾਂ ਬੜਾ ਹੀ ਹੋ ਗਿਆ ਹੁਣ।
ਹਨਾ ਔਰ ਉੱਥੋਂ ਦੇ ਕੀ ਕਰਦੇ ਬੱਚੇ ਉਹੀ ਚਾਲੂ ਕਰਕੇ ਬੈਠ ਜਾਂਦੇ ਆ।
ਬੱਚੇ ਵਹੀ ਉਹੀ ਤੋਂ ਗੱਲ ਹੈ ਬੱਚੇ ਨਾ ਕਿਵੇਂ ਇੱਕ ਯੂਟਿਊਬ ਨਹੀਂ ਛੱਡਦੇ, ਯੂਟਿਊਬ ਦੇ ਵਿੱਚ ਆਪਾਂ ਜਿੰਨੀ ਮਰਜ਼ੀ ਸੈ ਹੁਣ ਤੁਸੀਂ ਬੋਲੋ ਮੈਂਨੇ ਸੈਟਿੰਗ ਕੀਤੀ ਹੋਈ ਹੈ ਫਿਰ ਤੋਂ ਯੂ ਯੂਟਿਊਬ ਨਾ ਕਿ ਇਹਦਾ ਦੀ ਕੋਈ ਵੀਡੀਓ ਨਹੀਂ ਆਵੇਗੀ ਲੇਕਿਨ ਉਹ ਜੋ ਨਵੀਂ ਆਈਡੀ ਹੁੰਦੀ ਆ ਜੇਦੀ ਜਿਹਦੇ ਚੈਨਲਸ ਹੁੰਦੇ ਨਵੇਂ ਉਹ ਫਿਰ ਉੱਥੇ ਸ਼ੋਅ ਕਰ ਦਿੰਦੇ।
ਮੈਂ ਤਾਂ ਯੂਟਿਊਬ ਹੀ ਡਿਲੀਟ ਮਾਰਿਆ ਹਾਰ ਕੇ। ਇਹ ਨੀਤਾ ਨਿਆਣੇ ਨਾ
ਜਾਂ ਯੂਟਿਊਬ ਵੀ ਡਿਲੀਟ ਮਾਰ ਦਾਂਗੀ ਹੁਣ ਮੈਂ।
ਨਿਆਣੇ ਨਾਲ ਲੈ ਕੇ ਫੋਟੋਜ਼ ਦੇ ਬਹਾਨੇ ਫੋਨ ਫੜ ਲੈਂਦੇ ਆ ਤੇ ਫੇਰ ਜਾ ਕੇ ਵੀਡੀਓ ਦੇਖਣ ਲੱਗੇ। ਉਹ ਚ ਕਦੀ ਕੋਈ ਵੀਡੀਓ ਖ਼ਰਾਬ ਵੀ ਆਉਂਦੀ ਆ ਕੋਈ ਚੰਗੀ ਆਉਂਦੀ ਆ। ਨਿਆਣਿਆਂ ਲਈ ਦੇਖਣਾ ਵੀ ਠੀਕ ਨੀ।
ਰੀਦ ਦਾ ਵੀ ਏਦਾਂ ਹੀ ਹੈਗਾ ਹੁਣ ਬੈਠੀ ਮੇਰੇ ਤੋਂ ਫੋਨ ਲੀਤਾ ਉਹਨੇ ਬੋਲਦੀ ਮੈਨੂੰ ਮੰਮਾ ਹੋਮਵਰਕ ਮਤਲਬ ਸਕੂਲ ਦਾ ਵਰਕ ਕੰਪਲੀਟ ਕਰਨਾ ਫੋਟੋ ਆਈਏ ਮੈਨੂੰ ਦੋ ਮੈਂ ਉਹਨੂੰ ਉਹ ਦਿੱ ਤਾਂ ਮੈਂ ਥੋੜਾ ਇੱਥੇ ਕੰਮ ਕਰਨੇ ਲੱਗੀ ਉਹ ਆਪਣਾ ਮੈਡਮ ਯੂਟਿਊਬ ਲੈ ਕੇ ਪੈ ਗਈ ਆ ਮੈਂ ਦੇਖ ਤੂੰ ਬੁੱਕ ਕੰਪਲੀਟ ਵਾਸਤੇ ਲਿੱਤਾ ਹੀ ਆ ਤੂੰ ਆਪਣਾ ਯੂਟਿਊਬ ਦੇਖਣ ਵਾਸਤੇ ਲਿੱਤਾ ਸੀਗਾ।
ਨਿਆਣਿਆਂ ਨੂੰ ਇਹ ਚੀਜ਼ਾਂ ਥੋੜ੍ਹੀ ਨਾ ਪਤਾ ਹੈ ਕੀ ਦੇਖਣਾ ਹੈ ਕੀ ਨਹੀਂ। ਉਹਨਾਂ ਦੇ ਹਿਸਾਬ ਨਾਲ ਤਾਂ ਉਹਨਾਂ ਦੇ ਲਈ ਹਰ ਵੀਡੀਓ ਸਭ ਚੰਗੀਆਂ ਆ ਹਰ ਚੀਜ਼ ਇਹ ਆ। ਉਹ ਪਰ ਆਪਾਂ ਨੂੰ ਪਤਾ ਹੈ ਨਾ ਆਪਾਂ ਉਹ ਚੀਜ਼ ਕਿੱਦਾਂ ਹੀ ਕਰਨੀ
ਸਹੀ ਗੱਲ ਹੈਏ
ਦੇਖੀ ਦੇਖੇਓ
ਆਪਾਂ ਨਾ ਹੁਣ ਲੇਕਿਨ ਦੇਖੋ ਕਿੱਦਾਂ ਹੁਣ ਬੱਚੇ ਲੈ ਕੇ ਬੈਠੇ ਆਪਾਂ ਦੂਜਾ ਕੰਮ ਕਰ ਰਹੇ ਹਾਂ ਹੁਣ ਇਹ ਨੀ ਪਤਾ ਨਾ ਆਪ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਹੇ ਇਸ ਤੋਂ ਚੰਗਾ ਉਹ ਡੀਲੀ ਟੀ ਮਾਰ ਦੋ ਤਾਂ ਉਹੀ ਵਧੀਆ ਜਾਂ ਤ ਲੋਕ ਕਰ ਦੋ ਲੋਕਕ ਖੋਲ ਦੋ ਲੋਕ ਕਰ ਦੋਗੇ ਮੈਂ ਹੁਣ ਉਹੀ ਸੋਚਿਆ ਯ ਤ ਲੋਕਕ ਕਰ ਦਾਂਗੀ ਮੈਂ ਜਾਂ ਤਾਂ ਫੇਰ ਉਸਨੂੰ ਤੁਹਾਡੀ ਲਿਟੀ ਮਾਰ ਦੇਣੀ ਕਿ ਉਹ ਹੁਣ ਕਿੱਦਾਂ ਛੋਟੇ ਉਹ ਚਲੋ ਤੁਹਾਡੇ ਤੋਂ ਛੋਟੇ ਨੇ ਇਹਨੂੰ ਮੈਡਮ ਨੂੰ ਪਤਾ ਹੈਗਾ ਕਿਵੇਂ ਉਹ ਇੰਸਟੋਾਲ ਕਰਨਾ ਹੈਗਾ ਪਲੇ ਸਟੋਰ ਤੋਂ ਜਾ ਕੇ ਕਿਵੇਂ ਕਰਨਾ
ਮੈਂ ਨਹੀਂ ਮੇਰੀ ਛੋਟੀ ਵਾਲੀ ਬਹੁਤ ਹੈਗੀ ਆ ਉਹ ਡਾਊਨਲੋਡ ਕਰ ਲੈਂਦੀ ਆ ਮੈਂ ਹਾਰ ਕੇ ਉਹ ਨਾ ਪਲੇ ਸਟੋਰ ਦਾ ਬਟਨ ਉਹ ਜਿਹੜਾ ਸੀ ਨਾ ਹਟਾਈ ਦਿੱਤਾ ਸਾਮਣੇ ਦੀ ਮੈਂ ਕਿਹਾ ਇਹਨੂੰ ਮਿਲੇ ਹੀ ਨਾ ਮੈਂ ਯੂਟਿਊਬ ਫਿਰ ਡਿਲੀਟ ਮਾਰਿਆ ਨਹੀਂ ਤਾਂ ਕੀ ਕੋਈ ਚੰਗੀ ਵੀਡੀਓ ਆਉਂਦੀ ਹੈ ਕੋਈ ਚੰਗੀ ਨੀ ਆਉਂਦੀ ਹੈ ਖ਼ਰਾਬ ਹੁੰਦੀ ਹੈ ਨਿਆਣਾ ਇਹ ਚੀਜ਼ ਆਪਾਂ ਕਿੰਨੀ ਕੁ ਵਾਰੀ ਇਹ ਬੋਲਾਂਗੇ
ਮੈਂ ਨਾ ਇੱਕ ਇੱਕ ਟਾਈਮ ਡਿਲੀਟ ਕਰਤਾ ਸੀਗਾ ਇੱਕ ਤਾਂ ਉਹ ਜਿਹੜਾ ਯੂ ਯੂਟਿਊਬ ਕਿਡਸ ਦਾ ਨਹੀਂ ਆਇਆ ਕਿਡਜ਼ ਵਾਲਾ ਮੈਂ ਉਹ ਡਾਊਨਲੋਡ ਕਰਕੇ ਰੱਖਿਆ ਉਹ ਬੋਲਦੀ ਇਹ ਵਾਲਾ ਨਹੀਂ ਚਾਹੀਦਾ ਮੈਨੂੰ ਉਹ ਦੂਜਾ ਦੂਜਾ ਯੂਟਿਊਬ ਵਾਲਾ ਚਾਹੀਦਾ ਦੂਜਾ ਚਾਹੀਦਾ ਇੱਕ ਕੀ ਇਹ ਨੀ ਚਾਹੀਦਾ ਉਹਦੇ ਚ ਰੀਲਾ ਨੀ ਆਉਂਦੇ ਨਾ ਉਹਦੇ ਚ ਡੈਰਾ ਕਿਡਸ ਦਾ ਜੋ ਵੀ ਹੈਗਾ ਉਹਹੀ ਚੀਜ਼ ਆਉਦੀ ਉਹਦੇ 'ਚ ਬਸ
ਰੀਲਸ ਨਿਆਣੇ ਦੇਖਦੇ ਉਹ ਇਹ ਨਿਆਣ ਵੱਲ ਲੱਗਦਾ ਕਿ ਬਈ ਇਹ ਲੋਕ ਏਦਾਂ ਬੰਦ ਕਰਨ ਡਏ ਇਹਨਾਂ ਨੇ ਸਾਨੂੰ ਦੇਖਣ ਨੀ ਦੇਣਾ ਉਹ ਚ ਕੀ ਖਰਾਬ ਹੁੰਦਾ ਆ ਕਿ ਇਹਨਾਂ ਨੂੰ ਹੁਣ ਕੀ ਬੋਲਿਆ ਕਿ ਬਈ ਨਹੀਂ ਅੱਛੇ ਹੁੰਦੇ
ਹਮ ਸਮਝ ਨੀ ਆਉਂਦੀ ਨਾ ਇਹਨਾਂ ਨੂੰ ਸਮਝ ਨੀ ਹੈਗੀ ਹੈ ਲੇਕਿਨ ਕਿਤੇ ਨਾ ਚਲੋ ਹੁਣ ਤ ਉਹ ਸਮਝ ਆਏਗਾ ਨਾ ਉਹ ਠੀਕ ਰਹਿਣਾ ਹੁਣ ਤ ਮੈਂ ਰੀਤ ਨੂੰ ਬੋਲਦੀ ਹਣ ਤੋਂ ਕਿ ਨਹੀਂ ਤੂੰ ਹੁਣ ਉਹ ਚੀਜ਼ਾਂ ਮਤਲਬ ਯੂਟਿਊਬ ਦੇਖ ਣਾ ਹੀ ਨਹੀਂ ਅਗਰ ਦੇਖਣਾ ਵੀ ਤਾਂ ਤੂੰ ਉਹਦੇ ' ਕਾਰਟੂਨ ਲਗਾਉਣਾ ਹੈ ਕਾਰਟੂਨ ਦੇਖੋ ਰੀਲ ਤੋਂ ਤੁਸੀਂ ਬਿਲਕੁਲ ਨਹੀਂ ਦੇਖਣੀ
ਜਿੱਦਾਂ ਨਿਆਣਾ ਨਾ ਉਹ ਚੀਜ਼ ਦੇਖ ਕੇ ਉਹ ਚੀਜ਼ ੱਦਾਂ ਹੀ ਕਰਨ ਲੱਗ ਜਾਂਦਾ ਹੈ ਇਸੇ ਕਰਕੇ ਵੀਡੀਓਜ਼ ਹੀ ਓਦਾਂ ਦੀਆਂ ਆ ਰਹੀਆਂ
ਹਾਂ ਸਹੀ ਗੱਲ ਹੈ ਤੁਸੀਂ ਹੁਣ ਰਿਧਤ ਹੋਇਆ ਸੀ ਇਹ ਵਿੱਚ ਅਸਰ ਉਹ ਨਾ ਮੈਡਮ ਜਿਹੜੀ ਉਹ ਇੱਕ ਹੈਗੀ ਹੈ ਕਿ ਕਿ ਕਿਹੜਾ ਨਾਂ ਆਉਂਦਾ ਇੱਕ ਪਤਾ ਨੀ ਉਹ ਕੁੜੀ ਹੈਗੀ ਹੈ ਇੱਕ ਯੂਟਿਊਬ 'ਚ ਉਹ ਮਤਲਬ ਕਰਦਾ ਹੀ ਕੁਛ ਨਾ ਕੁਛ ਕੰਮ ਇਹ ਐਕਟੀਵਿਟੀ ਕਰਦੀ ਰਹਿੰਦੀ ਹੈ ਤੋ ਓਹਦਾ ਹੀ। ਦੇਖ ਦੇਖ ਕੇ ਨਾ ਓਦੇ ਆਰ ਹੀ ਕਰਨੇ ਲੱਗੀ ਏ ਓਹਨੂੰ ਰੀਲਸ ਬਨਾਉਨਾ ਚਾਲੂ ਆਪਨਾ ਰੀਲ ਬਨਾਉਨਾ। ਜਿੱਦਾਂ ਵੋਹ ਬੋਲਦੀ ਏ ਓਦਾਂ ਦੇਖ ਕਿ ਉਸਨੂੰ ਬੋਲਨਾ ਓਦਾਂ ਚਾਲੂ ਕਰਤਾ ਓਹਨੇ ਫਿਰ ਮੈਂ ਦੇਖਿਆ ਨਾ ਜਦ ਮੈਂ ਮੈਨੂੰ ਪਤਾ ਵੀ ਨੀ ਏਹਨੇ ਮੇਰੇ ਫੋਨ ਤੇ ਵੀਡੀਓ ਬਨਾਇਆ। ਓਹ ਕੁਦਰਤੀ ਮੈਂ ਉਸ ਦਿਨ ਵੀਡੀਓ ਮੈਂ ਚਲ ਫੋਨ ਤੇ ਦੇਖਾ ਕੁੱਛ ਅਗਰ ਡਿਲੀਟ ਕਰਨੇ ਵਾਲਾ ਹੈਗਾ ਤਾਂ ਡਿਲੀਟ ਕਰਦੇ ਕਿਉਂਕਿ ਮੈਸੇਜ ਆਂਦੇ ਰਹਿੰਦੇ ਨਾ ਗਰੁੱਪ ਚ। ਤੋ ਮੈਂ ਡਿਲੀਟ ਮਾਰ ਦੇਨੀ ਆ ਕਦੋਂ ਓਹ ਦੇਖਿਓ ਤੇ ਏਹਦੇ ਮੈਡਮ ਦੇ ਵੀਡੀਓ ਇੰਨੇ ਸਾਰੇ। ਫੇਰ ਮੈਂ ਦੇਖ ਕੇ ਮੈਂ ਸ਼ੌਕ ਹੋ ਗਈ ਆਂ। ਫਿਰ ਮੈਨੇ ਇਸ ਨੂੰ ਤੁਰੰਤ ਹੁਨ ਕੀ ਕੀਤਾ ਨਹੀਂ। ਹੁਨ ਬਲੋਕ ਹੀ ਕਰਨਾ ਮੈਂ ਡਾਇਰੈਕਟ ਕੈਂਸਲ ਕਰਤਾ।
ਨਹੀਂ ਅੱਛਾ ਕੀਤਾ।
ਨਹੀਂ ਵਧੀਆ ਨੀ ਨਾ ਵੀ ਓਹ ਕਿਵੇਂ ਓਹਨੂੰ ਦੇਖ ਦੇਖ ਕੇ ਗੱਲਾਂ ਕਰਨੀਆਂ ਜਿੱਦਾਂ ਵੋਹ ਬੋਲਦੀ ਓਦਾਂ।
ਨਹੀਂ ਸਹੀ ਨੀ ਇਹ ਚੀਜ਼ਾਂ ਅੱਜ ਕੱਲ ਦੇ ਟਾਈਮ।
ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਹੀ ਹੋ ਗਿਆ ਵਾਇਰਲ ਜਿੱਦਾਂ ਸੱਚੀ ਬਹੁਤ ਜ਼ਿਆਦਾ ਹੀ ਹੈ
ਬੱਚਿਆਂ ਦਾ ਦੇਖਣ ਵਾਲਾ ਕੁਛ ਨਹੀਂੀ ਹੈ
ਨਹੀਂ ਹੈ ਸੱਚੀ ਨਹੀਂ ਹੈਗਾ ਕਿੱਦਾਂ ਇੱਕ ਇੱਕ ਤੁਸੀਂ ਕਾਰਟੂਨ ਲਗਾ ਕੇ ਦੇਖੋ ਇੱਕ ਤਾਂ ਉਹ ਹੋ ਗਿਆ ਥੱਲੇ ਤੁਸੀਂ ਸਕ੍ਰੋਲ ਕਰੋ ਤਾਂ ਦੂਜਾ ਕੁਛ ਆ ਜਾਏਗਾ ਏਦਾਂ ਨੀ ਕਿ ਤੁਟਾ ਕਾਰਾਟੋ ਨਹੀਂ ਚੱਲਦੇ ਰਹੇਗਾ ਏਦਾਂ ਨੀ ਆਉਂਦਾ ਕੋਈ ਦੂਜਾ ਹੀ ਚੀਜ਼ ਆ ਜਾਂਦੀ ਫਿਰ
ਉਓਹੀ ਉਓਹੀ ਉਹੀ ਬੱਚਿਆਂ ਨੂੰ ਹੁਣ ਆਪਾਂ ਇਹ ਨਹੀਂ ਕਰ ਸਕਦੇ ਕਿ ਬਈ ਤੁਸੀਂ ਨਹੀ ਕਰ ਪਾਓਗੇ ਦੇਖ ਨੀ ਪਾਓਗੇ ਇਏਦਾਂ ਹੈ ਓਦਾਂ ਹੈ ਉਹ ਅੱਗੇ ਕੁਸ਼ਚਨ ਵੀ ਕਰਦੇ ਓਦਾਂ ਹੀ ਕਿ ਬ ਅਸੀਂ ਕਿਉਂ ਨਹੀਂੀ ਦੇਖ ਸਕਦੇ
ਸਹੀ ਗੱਲ ਐ। ਓਹਨਾਂ ਦਾ ਕੋਸ਼ਚਨ ਆਉਂਦਾ ਇਦਾਂ ਏਦਾਂ ਹੀ ਕੋਸ਼ਚਨ ਆ ਕਰਦੇ। ਮੰਮਾ ਕੀ ਹੁੰਦਾ ਏ ਦੇਖਿਆ ਤਾਂ ਕੀ ਕਰ ਹੁੰਦਾ ਏ ਥੋੜੀ ਗੱਲ ਸੀ ਕੁਛਲਦਾ ਕਰ ਮੈਂ ਤੁਸੀਂ ਨਹੀਂ ਕਰ ਰਹੇ ਹੋ ਲੇਕਿਨ ਓਹ ਜਦ ਕਰਨੇ ਟੇਮ ਤੇ ਜਦ ਟਾਈਮ ਆਉਂਦਾ ਨਾ ਤਾਂ ਪਤਾ ਚੱਲਦਾ ਬੱਚ ਏਦਾਂ ਨੀ ਹੁੰਦਾ ਓਹ ਸਿੱਖ ਓਹਦੇ ਚ ਹੀ ਸਿੱਖ ਦੇਖ ਦੇਖ ਕੇ ਹੀ ਸਿੱਖਦਾ ਏ ਬੱਚਾ।
ਹਾ ਓਹਹੀ ਚੀਜ਼ਾਂ ਦੀ ਕਿਰਪਾ ਐ।
ਸਮਝ ਨਹੀਂ ਨਾ ਇਹ ਚੀਜ਼ ਦੇ ਬਾਰੇ ਲੇਕਿਨ ਫੋਨ ਹੁਨ ਮੈਂ ਤੋ ਫੋਨ ਤੋਂ ਵੋ ਡਿਲੀਟ ਮਾਰ ਦੇਨਾ ਓਹ ਐਪ ਤੋਂ ਪਹਿਲੇ ਤਾਂ ਮੈਨ ਉਸਨੂੰ ਨਾ ਐਪ ਲੋਕ ਹੈਗਾ ਨਾ ਮੇਰੇ ਫੋਨ ਤੇ ਇਵੇਂ ਨਾ ਪਹਿਲੇ ਯੇ ਮੇਰਾ ਫੋਨ ਲੈਂਦੀ ਸੀ ਮੈਂ ਇੰਸਟਗਰਾਾਮ ਤੇ ਤੋ ਬਿਲਕੁਲ ਹੱਥ ਨੀ ਲਾਉਨਾ ਫੇਸਬੁੱਕ ਤੇ ਵੀ ਨੀ ਲਗਾਉਨਾ ਹੱਥ। ਕਿਵੇਂ ਓਹਨਾਂ ਨੂੰ ਸੋਸ਼ਲ ਮੀਡੀਆ ਉੱਥੇ ਡਾਇਰੈਕਟ ਅਪਲੋਡ ਹੋ ਜਾਂਦੀ ਏ ਕੁੱਝ ਵੀ ਮਤਲਬ ਵਧੀ ਇਹਨਾਂ ਨੂੰ ਪਤਾ ਨੀ ਹੈਗਾ।
ਓਹ ਡਾਇਰੈਕਟ ਅਪਲੋਡ ਹੋ ਜਾਂਦੀ ਇੱਕ ਟਾਈਮ ਏਦਾਂ ਹੀ ਹੋਇਆ ਸੀਗਾ ਤੁਸੀਂ ਬੋਲੋ ਕਿ ਏਹਨੇ ਨਾ ਆਪਨੀ ਨਾਨੀ ਦੀ ਫੋਟੋ ਖਿ ਖਿੱਚੀ ਵੱਲ ਮੁਵ ਨੀ ਮੂਵ ਐ ਸਨੈਪਚੈਟ ਤੇ ਹੁੰਦੀ। ਓਹ ਇਹ ਕਿਵੇਂ ਕੁਛ ਅਲੱਗ ਜਾ ਮੂੰਹ ਬਨਾ ਕੇ ਫੋਟੋ ਖਿੱਚੀ ਔਰ ਓਹਨੂੰ ਪਤਾ ਹੀ ਨਹੀਂ ਓਹ ਅਪਲੋਡ ਹੋ ਚੁੱਕੀ ਆ।
ਓ ਹੋ।
ਸਨੈਪਚੈਟ ਤੇ ਮੈਨੂੰ ਸਾਹਮਨੇ ਕਿਨੇ ਕਿੰਨੇ ਫੋਨ ਕੀਤਾ ਕਿ ਪਤਾ ਨਹੀ ਪੇਨ ਨੇ ਫੋਨ ਕੀਤਾ ਸੀ ਕਿਨੇ ਤੂੰ ਉੱਸੇ ਬੋਲਦੀ ਓਹ ਤੂੰ ਸਨੈਪਚੈਟ ਤੇ ਕੀ ਫੋਟੋ ਪਾਈ ਮੈਨੇ ਕੀ ਪਾਈ? ਓਹਦੇ ਦੇਖ ਜ਼ਰਾ ਔਰ ਫੇਰ ਮੈਂ ਦੇਖੀ ਤੇ ਹੱਵ ਮੈਨੂੰ ਇੰਨਾ ਹੀ ਲੱਗਿਆ ਕਿ ਨਾਨੀ ਦੀ ਫੋਟੋ। ਅਲੱਗ ਜਾ ਫੇਸ ਬਨਾ ਕੇ ਦੇਖੋ ਕਿਨਾ ਫੋਟੋ ਪਾਤੀ ਅਪਲੋਡ ਹੋ ਗਈ ਏ ਬੋਲਦੀ ਮੰਮਾ ਮੈਂ ਕਿ ਕੀਤੀ ਨਹੀਂ ਮੈਂ ਨਾ ਤੂੰ ਨਹੀਂ ਕੀਤੀ ਲੇਕਿਨ ਹੋਈ ਜਾਂਦਾ ਤੈਨੂੰ ਥੋੜੀ ਪਤਾ ਕਿਸ ਤਰਾਹ ਹੋਈ ਆਪ
ਹਾਂ ਨਾ ਓਹੀ ਤੇ ਚੀਜ਼ ਲਈ ਫੋਨ ਡੇਲੀ ਰੋਕਦੇ ਆ।
ਓਏ।
ਨਿਆਣਿਆਂ ਨੂੰ ਲੱਗਦਾ ਕਿ ਬਈ ਇਹ ਲੋਕ ਜਾਣ ਮੁਝ ਕੇ ਸਾਨੂੰ ਇਹ ਕਰਦੇ।
ਹਾਂ ਓਹੀ ਗੱਲ ਹੈਗੀ ਹੈ ਹੁਣ ਇਹਨਾਂ ਨੂੰ ਕੌਣ ਸਮਝਾਏ। ਫੇਰ ਓਦੋਂ ਜਦੋਂ ਹੋਇਆ ਨਾ ਉਸ ਟਾਈਮ ਤੇ ਮੈਂ ਇਹ ਦੇਖ ਅਪਲੋਡ ਹੋਇਆ ਔਰ ਯੇ ਇੰਨੇ ਜਨੇ ਦੇਖ ਲੀ ਦਸ ਬੰਦਾ ਨਾ ਦੇਖ ਲਤੀ ਸੀ ਤਰ ਤੱਕ ਤੋਂ
ਹ ਹੈ
ਉਹ ਫੋਟੋ ਫਿਰ ਮੈਂੇ ਇੰਨਾ ਹੀਨੂੰ ਇੰਨਾ ਚਲਾਇਆ ਫਿਰ ਮੈਨੇ ਮੈਂ ਨਾ ਇਹ ਦੇਖੋ ਕਿਸਦਾ ਮਜ਼ਾਕ ਬਣਿਆ ਤੇਰੀ ਨਾਨੀ ਦਾ ਹੀ ਮਜ਼ਾਕ ਬਣਿਆ ਨਾ ਫਿਰ ਉਹ ਥੋੜ੍ਹਾ ਜ ਹੋ ਗਈ ਫਿਰ ਬੋਲਦੀ ਨਹੀਂ, ਫਿਰ ਉਹ ਥੋੜ੍ਹਾ ਆਪਣਾ ਉਸਨੇ ਉਹ ਫਿਰ ਦੁਬਾਰਾ ਉਹਨੇ ਹੱਥ ਹੀ ਨੀ ਲਾਇਆ ਉਹਨੂੰ। ਦੁਬਾਰਾ ਫਿਰ ਮੈਨੇ ਕੀ ਕੀਤਾ ਡਾਇਰੈਕਟ ਉਸਨੂੰ ਐਪਲਕ ਤੇ ਉਸਨੂੰ ਲੌਕ ਕੀ ਕਰਤਾ ਕਿੰਨਾ ਜ਼ਿਆਦਾ ਟਾਈਮ ਕਿਉਂਕਿ ਲੋਕ ਰਹੇਗਾ ਨਾ ਵਧੀਆ ਰਹੇਗਾ
ਹਾਂ ਨਿਆਣਿਆਂ ਦੇ ਲਈ ਇਹ ਠੀਕ ਚੰਗੀ ਹੈ ਹੁਣ ਉਹ ਮੇਰੇ ਨਾ ਮੇਰੇ ਫੋਨ ਦਾ ਲੋਕ ਖੁੱਲਦਾ ਹੈ ਉਹ ਮੇਰੀ ਛੋਟੀ ਨੂੰ ਪਤਾ ਹੈ ਕਿ ਬਈ ਕਿੱਦਾਂ ਨਾ ਅਸੀਂ ਇੰਸਟਾ ਦੇਖਣਾ ਕਿੱਦਾਂ ਦੇਖਣਾ ਆ ਮੰਮਾ ਦੇ ਫੋਨ ਮੇਰੀ ਅੰਗੂਠਾ ਲੈ ਗਈ ਔਰ ਲੋਕ ਲਗਾ ਗ ਖੋਲ੍ਹ ਲੇਗੀ, ਮੈਂ ਅਗਰ ਦੁਪਹਿਰੇ ਸੁੱਤੀ ਹੋਈ ਤਾਂ
ਤੁਸੀਂ ਨਾ ਐਪਲੌਕ ਤੇ ਨਾ ਕ ਅੰਗੂਠਾ ਲਾ ਕੇ ਵੀ ਖੁੱਲ੍ਹਤਾ ਨਾ, ਤੁਸੀਂ ਐਪਲੌਕ ਹੈਗਾ ਨਾ ਇੱਕ। ਹਾਂ ਮਿਲਦਾ ਪਲੇ ਸਟੋਰ ਤੋਂ।
ਹੂੰ, ਹੂੰ।
ਐਪਲੌਕ ਕਰਕੇ, ਉਹ ਡਾਊਨਲੋਡ ਕਰ ਲੋ। ਔਰ ਜਿਹੜੇ- ਜਿਹੜੇ ਐਪ ਤਾਨੂੰ ਮਤਲਬ ਲੌਕ ਕਰਨੇ ਨਾ, ਓਸਨੂੰ ਲੌਕ ਕਰ ਲੋ।
ਉਹ ਚੀਜ਼, ਓਹ ਚੀਜ਼ ਓਹ ਦੇਖ ਹੀ ਨਹੀਂ ਪਾਏਗੇ ਫਿਰ। ਓਹ -ਓਹ ਤੋਂ ਓਹਨਾਂ ਤੋ ਖੁੱਲਨਾ ਹੀ ਨਹੀਂ, ਓਹ ਥੰਮ ਵਾਲਾ ਓਪਸ਼ਨ ਨਾ ਰੱਖੇ ਓਹਦੇ ਚ, ਲੇਕਿਨ ਪਾਸਵਰਡ ਵਾਲਾ ਰੱਖਿਓ, ਕਿਉਂਕਿ ਉਹ ਬਰਾਬਰ ਉਹਨਾ ਨੂੰ ਪਤਾ ਹੈ ਨਾ ਥੰਮ ਲਗਾ ਕੇ ਖੁੱਲ ਜਾਣਾ, ਉਹਦੇ ਕਰਕੇ ਉਹਦੇ ਤੋਂ ਉਹ ਵੀ ਥੰਮ ਲੱਗ ਜਾਣਾ, ਫਿਰ ਉਹ ਵੀ ਖੁੱਲ ਜਾਣਾ ਇਹਨਾਂ ਤੋਂ। ਅੱਜ ਕੱਲ੍ਹ ਦੇ ਬੱਚੇ ਬੜੇ -ਬੜੇ ਬੋਲਦੇ ਨਾ, ਆਪਾਂ ਨੂੰ ਜਿਹੜਾ ਨੌਲੇਜ ਨਹੀਂ ਹੁੰਦਾ, ਉਹਨਾ ਨੂੰ ਨੌਲੇਜ ਹੁੰਦਾ। ਚੀ ਕਿ ਕਿਵੇਂ ਕਰਨਾ ਕਿਵੇਂ ਨਹੀਂ, ਹੁਣ ਤੁਸੀਂ ਬੋਲੋਗੇ ਹੁਣ ਇਹਨਾਂ ਨੂੰ ਕਿਸ ਸਕੂਲ ਚ ਥੋੜ੍ਹੀ ਏਦਾਂ ਦਾ ਕੁਛ ਸਿਖਾਂਦੇ, ਆਪੀ ਮਿਲਦਾ ਮੈ ਨਾ ਜਿੱਦਾਂ ਇੱਕ ਦੋ ਉਹ ਵੀਡੀਓ ਦੇਖ- ਦੇਖ ਕੇ ਏਸੀ ਹੋ ਰਿਹਾ ਸਾਰਾ ਕੁਛ।
ਇਹ ਸਾਰੀ ਕਿਰਪਾ ਇਸੇ ਚੀਜ਼ ਦੀ ਐ।
ਓਹੀ- ਓਹੀ ਏ।
ਹੁਣ ਫੇਰ ਇੰਨੇ ਛੋਟੇ ਬੱਚਿਆਂ ਨੂੰ ਗੁੱਸਾ ਵੀ ਕਰਨ ਨੂੰ ਦਿਲ ਨੀ ਕਰਦਾ, ਕਿ ਬਈ ਚਲੋ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗੀ ਕੀ ਚੀਜ਼ ਐ।
ਤਾਂ ਹਾਸੀ ਆ ਜਾਂਦੀ ਐ, ਉਹਨਾਂ ਦੀ ਗੁਲਜੋ ਆਗੇ ਉਹ ਦੀ ਗੱਲ ਕਰਦੇ ਨਾ ਟੋਪਿਕ ਆਪਾਂ ਕੁਛ ਬੋਲਿਆ ਉੱਥੋਂ ਦੇ ਅੱਗੇ ਇਹ ਗੱਲ ਕਰ ਲਿਓ, ਕਦੋਂ ਕਦੇ ਉਹਨਾਂ ਟੋਪਿਕ ਤੇ ਹੱਸਣਾ ਆ ਜਾਂਦਾ।
ਉਹੀ ਹਨਾ, ਨਿਆਣਿਆਂ ਨੂੰ ਵੀ ਕਿੰਨਾ ਕਹੀਏ। ਕਰਾਂਗੇ।
ਸੱਚੀ ਗੱਲ ਏ, ਇਹਦੇ ਕਰਕੇ ਨਾ ਹੁਣ ਲੌਕ ਈ ਕਰਦੋ ਚੰਗਾ ਐ।
ਮੈਂ ਤਾਂ ਉਹੀ ਚੀਜ਼, ਮੈਂ ਲੌਕ ਕਰਕੇ ਨਾ ਰੱਖ ਦੇਣਾ ਸਨੈਪਚੈਟ ਹੋ ਗਿਆ ਏ, ਬਹੁਤ ਜ਼ਰੂਰੀ ਐ।
ਬਹੁ ਜਰ ਕਿਵੇਂ ਨਾ ਉਹਦੇ ਚ ਨਾ ਡਾਇਕੱਟ ਅਪਲੋਡ ਹੋ ਜਾਂਦੀਆਂ ਨਾ, ਮੇਰੇ ਨਾਲ ਤਾਂ ਹੋਇਆ ਇਹਦੇ ਕਰਕੇ ਮੈਂ ਤੁਹਾਨੂੰ ਬੋਲ ਰਹੀ ਹਾਂ। ਇਹਦੋਂ ਸੱਚੀ ਹੋਇਆ ਵੀ, ਇਹਨਾਂ ਤੋਂ ਇਹਦੇ ਇਹ ਕਰਕੇ ਥੋੜ੍ਹਾ ਨਾ ਹੁਣ ਲੱਗਦਾ, ਤੇ ਇਹਦੇ ਕਰਕੇ ਮੈਂ ਐਪਲੋਗ ਸਾਰਿਆਂ ਦੇ ਜਿਹੜੇ ਜਿਹੜੇ ਹੈਗੇ ਨਾ ਸੋਸ਼ਲ ਮੀਡੀਆ ਵਾਲੇ ਉਸਨੂੰ ਲੌਕ ਹੀ ਕਰਤਾ ਹੁਣ।
ਨਹੀਂ- ਨਹੀਂ ਚੰਗਾ ਕੀਤਾ।
ਨਹੀਂ ਕਿਦਾ ਫੋਟੋ ਕੇ ਫੋਨ ਤੇ ਹੁੰਦੀ ਐ, ਆਪਣੀ ਵੀ ਖੁਦ ਹੀ ਹੁੰਦੀ ਐ ਫੋਟੋ।
ਹਾਂ ਉਹ ਅਗਰ ਅਪਲੋਡ ਹੋ ਜੇ, ਉਹੀ- ਉਹੀ ਉਹ ਅਪਲੋਡ ਹੋ ਜਾਏ ਤਾਂ ਕਿੰਨਾ ਰਿਸਕ ਐ।
ਰਿਸਕ ਹੈਗਾ ਇਹਦੇ ਕਰਕੇ ਮੈਨੇ ਔਟ ਲੌਕ ਈ ਕਰਤਾ, ਇਹਨਾਂ ਨੂੰ ਕੀ ਪਤਾ ਤਾਂ ਹੈ ਨੀ, ਇਹਨਾਂ ਨੂੰ ਸਮਝ ਨੀ ਹੈ ਅਜੇ। ਛੋਟੇ ਨੇ, ਲੇਕਿਨ ਆਪਾਂ ਨੂੰ ਪਛਤਾਵਾ ਹੁੰਦਾ ਕਿ ਨਹੀਂ ਇਹਨਾਂ ਨੂੰ ਉਹ ਚ ਲੌਕ ਕੀਤਾ ਹੁੰਦਾ, ਤਾਂ ਵਧੀਆ ਸੀਗਾ।
ਹੂੰ-ਹੂੰ, ਕਿਉਂਕਿ ਉਹ ਬਹੁਤ ਜ਼ਰੂਰੀ ਐ, ਉਹ ਚੀਜ਼।
ਵਹੀ ਨਹੀਂ ਬਹੁਤ ਜ਼ਰੂਰੀ ਐ ਉਹ ਤਾ।
ਛੋਟੇ ਹੁੰਦਿਆਂ ਦਾ ਇੰਨਾ ਟੈਂਸ਼ਨ ਨਹੀਂ ਹੁੰਦਾ ਸੀਗਾ। ਬਟ ਆਹ ਹੋਣ ਦਾ ਬਹੁਤ ਟੈਂਸ਼ਨ ਹੈ
ਓਈ ਹੁੰਦਾ ਨਾ ਏਦਾਂ ਬਹੁਤ ਮੁਸ਼ਕਿਲ ਹੈਏ ਟਾਈਮ ਤੋਂ ਇਹਨੇ ਕਾਲ ਵਟਸਪ ਤੇ ਨਾ ਚਾਲੂ ਕੀਤੀ ਤਾਂ ਮੇਰਾ ਨਾ ਵਟਸਐਪ ਤੇ ਲੌਕ ਨਹੀਂ ਹੈਗਾ। ਉਹਨੇ ਨਾ ਵਟਸਐਪ ਤੇ ਰਿਕੋਡਿੰਗ ਚਾਲੂ ਕਰਤੀ, ਪਤਾ ਹੀ ਨੀ ਲੱਗਿਆ ਇਹਨੂੰ। ਔਰ ਉਹ ਰਿਕੋਡਿੰਗ ਨਾ, ਉਹ ਗਰੁੱਪ ਚ ਮੇਰੇ ਕੀਟੀ ਮੈਂਬਰ ਦੇਖਦੇ ਹੈਗੇ ਆ ਨਾ। ਉਹਦੇ ਗਰੁੱਪ ਤੇ ਰਿਕੋਡਿੰਗ ਚਲੇਗੀ, ਉਹ ਜੋ ਅਸੀਂ ਗੱਲਾਂ ਕਰ ਰਹੇ ਸੀ ਨਾ ਘਰ ਦੇ ਵਿੱਚ ਸਾਰੇ ਜੇ ਬੈਠ ਕੇ, ਉਹ ਸਾਰੀ ਉੱਥੇ ਚਲੇਗੀ ਰਿਕੋਡਿੰਗ।
ਹੋ
ਏਦਾਂ- ਏਦਾਂ ਹੋਇਆ ਇੱਕ ਟਾਈਮ ਤਾਂ ਮੈਂ ਤਾਂ ਆਏ ਮੈਂ ਤੇ ਇੰਨਾ ਹੀ ਹੋ ਗਈ ਨਾ, ਫਿਰ ਉੱਥੋਂ ਮੈਂ ਸਾਹਮਣੇ ਦੀ ਕੋ ਕੌਲ ਕੀਤਾ ਮੇਰੀ ਫਰੈਂਡ ਨੇ ਕਿਹਾ ਤੂੰ ਰਿਕੋਡਿੰਗ ਕੀ ਪਾਈ ਐ ਗਰੁੱਪ ਚ, ਮੈਂ ਕਿਹਾ ਕੀ ਪਾਇਆ ਦੇਖਿਆ ਤਾਂ ਫਿਰ ਮੈਂ ਨਾ ਆਈ। ਤੁਸੀਂ ਉਹਦੇ 'ਚ ਵੀ ਕਿੰਨਾ ਪੰਜ ਕਿ ਛੇ ਮਹੀਨੇ ਦੀ ਉਹ ਕੋਲਿੰਗ ਸੀਗੀ ਰਿਕੋਡਿੰਗ
ਬਾਪ ਰੇ
ਬੱਚੇ ਅੱਜਕੱਲ ਉਹਨਾਂ ਨੂੰ ਪਤਾ ਤਾਂ ਹੁੰਦਾ ਨੀ ਜਿੱਦਾਂ ਉਹ ਵਟਸਐਪ ਤੇ ਉਹ ਐਕਚ ਆਪਣੀ ਫਰੈਂਡ ਨੂੰ ਕਰ ਰਹੀ ਸੀ ਰਿਕੋਡਿੰਗ ਨਾਲ ਮੈਸੇਜ ਉਹਨਾਂ ਦਾ ਚੱਲ ਰਿਹਾ ਸੀ ਤਾਂ ਉਹ ਗਰੁਪ ਚ ਪੈਕ ਕਰਤਾ ਉਹ ਨੂੰ
ਏ ਹੋਏ ਮੈ ਇਹ ਨੂੰ ਕੀ ਬੋਲੀਏਗੀ
ਤੁ ਕੀ ਬੋਲ ਸਕਦੇ ਚਲੋ ਭਾਬੀ ਹਾਂਜੀ
ਹਾਂਜੀ ਹਾਂਜੀ ਮੈਨੂੰ ਵੀ ਕਾਲ ਆ ਰਿਹਾ ਮੈਂ ਕਰਦੀ ਹਾਂ ਤੁਹਾਨੂੰ ਠੀਕ ਹੈ
ਠੀਕ ਹੈ ਚੱਲੇਗਾ ਓਕੇ ਹਾਂਜੀ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਜੀ